ਹਾਂਜੀ ਹਾਂਜੀ।
ਸਾਸ੍ਰੀ ਅਕਾਲ।
ਕੀ, ਹੁਣ ਕੀ ਹਾਲ ਚਾਲ ਐ?
ਬਸ ਵਧੀਆ ਹਾਲ ਚਾਲ। ਗਰਮੀ ਨੇ ਮਾਰਿਆ ਦਾ ਏ।
ਬਸ ਜੀ ਗਰਮੀ ਨੇ ਰੋਟੀ ਪਾਣੀ ਬਣਾਈ ਏ ਤੇ ਦਿਲ ਏਂ ਘਬਰਾਨ ਲੱਗ ਗਿਆ, ਬਸ ਹੁਣ ਵਿਹਲੇ ਹੋਏ ਆ, ਨਿੰਬੂ ਪਾਣੀ ਬਣਾਣ ਲੱਗੇ ਸੀ। ਤੇ ਮੈਂ ਕਿਹਾ, ਪਹਿਲੇ ਸਾਹ ਈ ਲੈ ਲਾ ਗਰਮੀ ਚ
ਅੱਛਾ।
ਹਾਂਜੀ ਹੋਰ ਸੁਣਾੳ।
ਵਧੀਆ ਅਸੀਂ ਵੀ ਹੁਨੇ ਰੋਟੀ ਖਾ ਕੇ ਵਿਹਲੇ ਹੋਏ ਆ। ਗਰਮੀ ਚ ਤੇ ਰੋਟੀ ਵੀ ਸਵਾਦ ਨਈ ਲੱਗਦੀ।
ਬਸ ਹਜੇ ਅਸੀਂ ਬਣਾਈ ਏ ਹਜੇ ਤੇ ਬਣਾਈ ਏ ਹੁਣ ਦੇਖਾਂਗੇ ਮ ਬਸ, ਬੱਚੇ ਬੁੱਚੇ ਸੁਵਾਏ ਸੀ ਉਸ ਸੋ ਗਏ ਨੇ ਦੁੱਧ ਦੁੱਧ ਪੀ ਕੇ, ਤੇ ਹੁਣ ਫੇਰ ਬਣਾਈ ਏ, ਹੁਣ ਸੀਰੀਅਲ ਲਾਇਆ ਮੈਂ ਕਿਆ ਚਲ ਸੀਰੀਅਲ ਵੇਖਾਂ ਤੇ ਪਹਿਲੇ ਉਹ ਸੀਰੀਅਲ ਵੇਖਦੀ ਪਈ ਸੀ ਕਥਾ ਅਨ ਕਹੀ ਤੇ ਉਹ ਵੀ ਬੜਾ ਅੱਛਾ ਚੱਲਦਾ ਪਿਆ ਸੀ, ਹੁਣ ਉਹਦੇ ਐਪੀਸੋਡ ਖਤਮ ਹੋ ਗਏ ਨੇ ਹੁਣ ਸੋਚਦੀ ਪਈ ਆ ਪਾਕਿਸਤਾਨੀ ਵੀ ਬੜੇ ਅੱਛੇ ਚੱਲਦੇ ਪਏ ਨੇ ਉਹਨਾਂ ਚੋ ਵੇਖਦੀ ਆ ਕੋਈ।
ਪਾਕਿਸਤਾਨੀ ਵੀ ਬੜੇ ਵਧੀਆ ਹੈਗੇ ਨੇ, ਇਸ਼ਕ ਮੁਰਸ਼ਦ ਵੇਖੋ ਪਾਕਿਸਤਾਨੀ। ਹਾਂ ਇਸ਼ਕ ਮੁਰਸ਼ਦ ਬਹੁਤ ਵਧੀਆ ਨਾਟਕ ਹੈਗਾ। ਬਿਲਾਲ ਸਈਦ ਦਾ ਹਾਂ, ਇੱਕ ਇਸ਼ਕ ਮੁਰਸ਼ਦ ਹੈਗਾ, ਇੱਕ ਤੇ ਤੂੰ ਮੇਰੀ ਜ਼ਿੰਦਗੀ ਹੈ।
ਅੱਛਾ ਮੈਂ ਇੱਕ ਅੱਧਾ ਦੇਖ ਲਿੱਤਾ, ਮੈਂ ਵੀ ਮੇਰੀ ਮੇਰੇ ਪਾਸ ਤਮ ਹੋ, ਉਹ ਵੀ ਬੜਾ ਅੱਛਾ ਨਾਟਕ ਲੱਗਿਆ ਉਹਦੇ ਚ ਮੈਨੂੰ ਪਰ ਅੱਛੀ ਸਟੋਰੀ, ਇੱਕ ਨਾਟਕ ਸੀ ਉਹ ਕਾਫ਼ੀ ਲੰਬਾ ਗਿਆ ਐ ਵੈਸੇ ਤੇ ਅੱਛਾ ਸੀ ਉਹ ਵੀ ਨਾਟਕ ਬੜਾ ਵਧੀਆ ਸੀ, ਮਤਲਬ ਕਿ ਜਿਵੇਂ ਅਸੀਂ ਕਹਿ ਸਕਦੇ ਆ ਬਈ ਜਿਹੜੇ ਪਹਿਲੇ ਚੱਲਦੇ ਹੁੰਦੇ ਸੀ ਨਾਟਕ, ਸਾਥ ਨਿਭਾਣਾ ਸਾਥ ਕਿਆ ਯੇ ਰਿਸ਼ਤਾ ਕਿਆ ਕਹਲਾਤਾਂ ਉਹਨਾਂ ਦੀ ਕੋਈ ਸਟੋਰੀ ਨਹੀਂ ਸੀ ਤੇ ਇਹਨਾਂ ਦੀ ਨਾ-ਨਾ
ਹੁਣ ਇੱਥੋਂ ਵੇਖਲੋ ਤੁਸੀਂ ਕਿਹਨਾਂ ਨੇ ਨਾ ਛੇ ਸੱਤ ਪਾਰਟ ਬਣਾ।
ਹਾਂਜੀ ਉਹੀ ਨਾ ਉਹਨਾਂ ਦਾ ਸਿਰ ਮੂੰਹ ਮੱਥਾ ਈ ਹੈਨੀ ਕੁਛ-ਕੁਛ ਤੇ ਜੋ ਜਾਂਦੀ ਏ ਕੋਕਿਲਾ ਅਹਿਮ ਬਸ ਇਹੀ ਕੁਛ ਆਈ ਜਾਂਦਾ ਉਹਨੂੰ। ਤੇ ਜਿਹੜੇ ਪਾਕਿਸਤਾਨੀ ਨੇ ਨਾ ਇਹਨਾਂ ਚ ਥੋੜਾ ਇੰਟਰਸਟ ਲੱਭਦਾ ਜਿਵੇਂ ਕੋਈ ਇਹਨਾਂ ਦਾ
ਸਟੋਰੀਆਂ ਨਾ ਥੋੜੀਆਂ ਹੁੰਦੀਆਂ।
ਹਾਂ-ਹਾਂ-ਹਾਂ ਇਹਨਾਂ ਦੀ ਸਟੋਰੀ ਵਧੀਆ ਹੁੰਦੀ ਨਾਲੇ ਮਤਲਬ ਇੰਟਰਸਟਿੰਗ ਹੁੰਦੀ ਐ ਵੀ
ਇਹ ਖਿੱਚਦੇ ਨੀ ਐ ਲੰਬਾ ਨੀ ਖਿੱਚਦੇ। ਮੇਨ-ਮੇਨ ਜਿਸ ਤਰ੍ਹਾਂ ਓਰੀਜਨਲਿਟੀ ਹੁੰਦੀ ਐ ਨਾ ਲਾਈਫ ਦੀ।
ਹਾਂਜੀ ਉਹਦੇ ਵਿੱਚ ਕੀ ਐ ਸਾਥ ਨਿਭਾਨਾ ਸਾਥੀਆਂ ਆਂਦਾ ਹੁੰਦਾ ਸੀ ਤੇ ਅਹਿਮ ਨੇ ਕੰਮ ਤੋਂ ਘਰ ਆ ਜਾਣਾ ਜਦੋਂ ਉਹਦੀ ਕੁੜੀ ਉੱਤੋਂ ਡਿੱਗਦੀ ਹੁੰਦੀ ਸੀ ਥੱਲੇ। ਉਹਦੀ ਕੁੜੀ ਨੇ ਥੱਲੇ ਡਿੱਗ ਜਾਣਾ ਸਵੇਰੇ ਅਹਿਮ ਰਾਤੀ ਆ ਕੇ ਕੈਚ ਕਰ ਲੈਣਾ ਓਨੂੰ ਹਿਸਾਬ ਲਓ ਤੁਸੀਂ। ਐ ਤੇ ਨਾਟਕ ਬਣਾਏ ਦਾ ਉਹਨਾਂ ਨੇ।
ਉਹੀ ਉਹ ਨਾ ਬੰਦਾ ਵੇਖਦਾ ਵੀ ਤੇ ਕੀ ਕਵੇ ਕੀ ਐ ਕੀ ਬਣਾਇਆ?
ਹਾਂ ਉਹੀ ਨਾ ਬੰਦਾ ਸੋਚ ਉਤੋਂ ਓਹੋ ਜੇ ਅੱਜ ਕੱਲ੍ਹ ਇੰਸਟਾਗ੍ਰਾਮ ਚੱਲ ਗਏ ਨੇ। ਹਾਂ ਬਿਲਕੁਲ-ਬਿਲਕੁਲ ਉਹੀ ਅੱਜ ਕੱਲ ਇੰਸਟਾਗ੍ਰਾਮ ਚੱਲ ਗਏ ਨੇ ਉਹ ਜਿੱਦਾਂ ਉਹ ਕਰਦੀਆਂ ਨੇ ਓਦਾਂ ਈ ਉਹ ਅੱਜ ਕੱਲ ਕੋਕੀਲਾ ਦੀ ਰੀਸ ਕਰ ਕਰਕੇ ਆਪਣੀਆਂ ਵੀਡੀਓ ਬਣਾ-ਬਣਾ ਪਾਂਦੀਆਂ ਨੇ। ਜੋ ਉਹ ਕਰਦੇ ਨੇ ਸਾਡੇ ਬੱਚੇ ਕਹਿੰਦੇ ਨੇ ਅਸੀਂ ਵੀ ਕਰਕੇ ਵੇਖੀਏ ਕਿਹੜੇ ਵੜੇ ਵੜੇ ਦੇ ਨੇ ਵਿਚ ਇਹਦੇ।
ਹਾਂ।
ਉਹ ਕਹਿੰਦੇ ਨੇ ਅਸੀ ਵੀ ਖਾ ਲਈਏ ਕਿਹੜੇ ਵਿਚ ਵੜੇਵੇਂ ਨੇ ਉਹਨਾਂ ਨੇ ਤੇ ਇੱਕ ਇੱਕ ਨਾਟਕ ਦੇ
ਦਿਖਾਇਆ ਹਾਂ ਬੱਚੇ ਸਮਝਦੇ ਨੇ ਪਤਾ ਨੀ
ਪਰ ਚਲੋ ਇਹ ਚੀਜ਼ਾਂ ਵੀ ਗਲਤ ਨੇ ਹੁੰਦੀਆਂ ਤੁਸੀਂ ਕ੍ਰਾਈਮ ਪੈਟਰੋਲ ਵੇਖਦੇ ਹੋ ਉਹਦੇ ਵਿੱਚ ਕਈ ਚੀਜ਼ਾਂ ਦਾ ਦਿਖਾਂਦੇ ਨੇ ਉਹ ਤੇ ਉਹ ਕੀ ਹੈ ਕਿ ਬੱਚਿਆਂ ਨੂੰ ਲੱਗਦਾ ਕਿ ਅਸੀਂ ਵੀ ਕਰੀਏ ਉਹ ਚੀਜ਼ ਕਿਉਂਕਿ ਕਹਿੰਦੇ ਨੇ ਵੀ ਉਹਨਾਂ ਨੇ ਉਹ ਉਹਨਾਂ ਨੇ ਗਨ ਨਾਲ ਗੋਲੀ ਮਾਰ ਦਿੱਤੀ ਹੈ ਉਹ ਲੁਕ ਗਏ ਨੇ ਹੁਣ ਉਹ ਲੱਭਨ ਤੇ ਚਲੋ ਹੁਣ ਜੇ ਖੁੱਦ ਮਤਲਬ ਮਤਲਬ ਅਲੱਗ ਵੀ ਜਾਏ ਦੇਖਦੇ ਹੋ ਨਾ ਵੀ ਬੱਚੇ ਇੰਟਰਸਟ ਰੱਖਦੇ ਨੇ ਵੀ ਜੋ ਕਰਦੇ ਨੇ ਉਹੀ ਚੀਜ਼ਾਂ ਬੱਚੇ ਕਰਦੇ ਨੇ ਉਹ ਪੈਸੇ ਚੁਰਾਉਂਦੇ ਨੇ ਬੱਚੇ ਵੀ ਵੇਖਦੇ ਨੇ ਇਹਨਾਂ ਤੇ ਵੀ ਤੇ ਬੁਰਾ ਅਸਰ ਪੈਂਦਾ ਨਾ ਫੇਰ ਜੋ ਵੇਖਣਗੇ ਬੱਚੇ ਬੱਚਿਆਂ ਨੇ ਤੇ ਉਹੀ ਕਰਨਾ ਹੁਣ ਘਰ ਵਿੱਚ ਕਿਸੇ ਵੇਲੇ ਨਹੀਂ ਵੀ ਪੈਸੇ ਰੱਖਣ ਦੀ ਜਗ੍ਹਾ ਮਤਲਬ ਬੰਦਾ ਕਹਿੰਦਾ ਕੀ ਲੁਕਾਉਣੇ ਨੇ ਬੱਚਿਆਂ ਤੋਂ ਉੱਥੇ ਹੀ ਰੱਖ ਦਿੰਦੇ ਆ ਤੇ ਬੱਚੇ ਕਹਿੰਦੇ ਨੇ ਉਹ ਉਹਨਾਂ ਵਿੱਚ ਟੀ ਵੀ ਚ ਇਹ ਕਰਦੇ ਨੇ। ਅਸੀਂ ਵੀ ਕਰੀਏ ਉਹੀ ਕੁਛ।
ਹਾਂ ਨਹੀਂ ਖੈਰ ਸਾਡੇ ਬੱਚੇ ਜ ਆ ਕੁਛ ਨੀ ਕਰਦੇ। ਜਿੱਥੇ ਚੀਜ਼ ਪਈ ਪਈ ਰਹਿੰਦੀ ਹੈਗੀ ਏ।
ਤੇ ਚਲੋ ਬੱਚਿਆਂ ਦਾ ਕੀ ਹੈ। ਅੱਜ ਕੱਲ ਰੱਬ ਦਾ ਰੂਪ ਨੇ। ਇਹਨਾਂ ਨੇ ਚੁੱਕ ਦਸ ਵੀਹ ਰੁਪਏ ਕੁਲਫੀ ਖਾਣੀ ਉਹ ਓਨਾ ਨੇ ਕੀ ਖਾਣਾ ਏ? ਦਸ ਵੀਅ ਚੋਕੇ ਬਸ ਜ ਕੁਲਫੀ ਵਾਲੇ ਨੂੰ ਪਤਾ ਜਿਨਾ ਘਰ ਨਿਆਣੇ ਨੇ ਉਹਨਾਂ ਨੇ ਬੂਹੇ ਦੇ ਅੱਗੇ ਆ ਕੇ ਓਨਾ ਭੂ-ਭੂ ਮਾਰਨੇ ਨੇ। ਬਸ ਜੀ ਬਸ-ਬਸ ਬੱਚੇ ਵੀ ਉਹੋ ਜਿਹੇ ਉਹਨਾਂ ਨੇ
ਸਾਡਾ ਵੀ ਇੱਕ ਛੋਟਾ ਜਿਹਾ ਹੈਗਾ।ਉਹ ਤੇ ਬਸ ਇਸ਼ਾਰਿਆਂ ਨਾਲ ਦੱਸੇਗਾ ਬੋਲੇਗਾ ਨੀ ਚਾਰੇ ਨੂੰ ਮੂੰਹ ਚ ਉਂਗਲਾਂ ਪਾ, ਪਾ ਕੇ ਚੂਸ ਕੇ ਦੱਸ
ਅੱਛਾ। ਬਸ ਜਿਹੜੇ ਥੋੜੇ ਬਹੁਤੇ ਗੂੰਗੇ ਹੁੰਦੇ ਨੇ ਨਾ ਇਹ ਸਾਰੀ ਗੱਲ ਸਮਝਾ ਦਿੰਦੇ ਨੇ।
ਅਹ ਛੋਟਤਾ ਨਾ ਅਜੇ ਪ੍ਰੋਪਰ ਬੋਲਦਾ ਨੀ ਹੈ ਹੀ ਚਇਰਿਆਂ ਸਭ ਕੁਝ ਸਮਝਾ ਦਿੰਦਾ।
ਅੱਛਾ।
ਹਾਂ ਹੋਰ
ਬਸ ਹੋਰ ਤੇ ਕੁਛ ਨੀ ਬੈਠੇ ਰ ਆ ਬਸ?
ਹੂੰ।
ਮੈਂ ਕਿਹਾ ਚਲੋ ਫ੍ਰਰੀ ਸੀ ਕੋਲ ਕਰ ਲਈਏ। ਫੇਰ ਉਸ ਤੋਂ ਬਾਅਦ ਸੀਰੀਅਲ ਵਗੈਰਾ ਵੀ ਥੋੜ੍ਹੀ ਦੇਰ ਫੇਰ ਸ਼ਾਮੀ ਪਾਠ ਦਾ ਟੈਮ ਹੋਜਗਾ। ਫਿਰ ਦਰਬਾਰ ਸਾਹਿਬ ਲਾ ਲਾਂਗੇ।
ਹਾਂ ਤੇ।
ਹ ਕੀ ਕਰ
ਘੁੰਮ, ਘੁੰਮ ਆਨਾ ਸੀ ਕਿਧਰੇ।
ਘੁੰਮਣ ਦਾ ਪਲੈਨ ਬੰਣਦਾ ਤੇ ਪਿਆ ਬੱਚੇ ਛੁੱਟੀਆਂ ਹੁਣ ਸਕੂਲ ਖੋਲ ਜਣੇ ਨੇ।
ਜੇ ਹੈ ਹੀ ਆ ਦਸ ਬਾਰਾਂ ਛੁੱਟੀਆਂ।
ਬਸ। ਤੰਗ ਕਰਦੇ ਨੇ ਬੜਾ ਬਾਅਰ ਜਾ ਕੇ ਇਹਨਾਂ ਦਾ ਕੋਈ ਹਾਲ ਨੀ। ਆਪਣੀ ਗੱਡੀ ਇੰਨੀ ਦੂਰ ਤੱਕ ਚਲਾਉਣ ਵਾਸਤੇ ਗਰਮੀ ਬੋਤ ਐ। ਫਿਰ ਡਰਾਈਵਰ ਲੱਭਣਾ ਪੈਂਦਾ। ਡਰਾਈਵਰ ਵੀ ਇਸ ਟਾਈਮ ਕੋਈ ਨੀ ਆਦਾ ਪਿਆ। ਤੇ ਬਸ ਫਿਰ ਜੇ ਕਹਿੰਦੇ ਆ ਬਈ ਬੱਚੇ ਕਹਿੰਦੇ ਟ੍ਰੇਨ ਚ ਲੈ ਜਾਓ। ਟ੍ਰੇਨ ਚ ਰਿਜਰਵੇਸ਼ਨ ਨ ਹੁੰਦੀ ਬ ਤੇ ਕੀ ਕਰਨਾ। ਤੇ ਬਸ, ਬਸ ਇਹਨਾਂ ਨੇ ਟ੍ਰੇਨ ਵੀ ਸਿਰ ਤੇ ਚੁੱਕ ਲਿਆ ਲੈਣੀ ਹੁੰਦੀ ਇਹਨਾਂ ਦਾ ਕੀ ਐ।
ਜਿੰਨ੍ਹਾਂ ਨੇ ਹੋਰ ਜਿੰਨ੍ਹਾਂ ਨੇ ਟਰੇਨਾਂ ਜਾਣਾ ਹੁੰਦਾ ਨਾ ਪਹਿਲੇ ਮਹੀਨਾ- ਮਹੀਨਾ ਦੋ- ਦੋ ਮਹੀਨੇ
ਬਸ ਸਾਡਾ ਤੇ ਇਕਦਮ ਪਲੈਨ ਬਣਦਾ ਅਸੀਂ ਥੋੜਾ ਟਾਈਮ ਪਹਿਲਾਂ ਬਸ ਥੋੜੇ ਦਿਨ ਪਹਿਲਾਂ ਬੈਠੇ- ਬੈਠੇ ਆਪ ਸ ਵਿੱਚ ਬੈਠੇ ਤੁਸੀਂ ਚਾਹ ਵਗੈਰਾ ਪੀਤੀ ਸ਼ਾਮੀ ਤੇ ਘਰੋਂ ਫੋਨ ਆ ਗਿਆ ਤੇ ਮੰਮੀ ਕਹਿ ਆ ਜਾਓ ਇੱਕ ਦੋ ਦਿਨ ਵਾਸਤੇ ਮੇਰਾ ਤੇ ਮਨ ਡੋਲ ਮੈਂ ਕਿਹਾ ਚਲ ਕੋਈ ਨੀ ਬਾਅਦ 'ਚ ਖਵਾਵਾਂਗੇ ਗਰਮੀ ਬੜੀ ਏ। ਤੇ ਮੇਰੇ ਹਸਬੈਂਡ ਮਗਰ ਬਹਿ ਗਏ ਚਲੋ- ਚਲੋ -ਚਲੋ ਮੈਂ ਕਿਹਾ ਚ ਵੇਖਲੋ ਮੈਂ ਕਿਹਾ ਤੁਹਾਡਾ ਜਿਵੇਂ ਮਨ ਕਰਦਾ ਫੇਰ ਆਪਣਾ ਪੁੱਛਿਆ ਸੀ ਇੱਕ ਦੂਜਨ ਨੂੰ ਬ ਰੀਜਰਵੈਂਸ਼ ਟਿਕਟ ਵਗੈਰਾ ਟਿਕਟ ਤੇ ਕੋਈ ਵੀ ਨਾ ਮਿਲੀ ਉਹਦੇ 'ਚ ਇਹ ਹਾਂ। ਉਹ ਟਿਕਟ ਆਉਂਦੀ ਵੀ ਸੀ ਦਸ -ਦਸ ਦਿਨ ਬਾਅਦ ਹੋਏਗੀ। ਤੇ ਮੈਂ ਕਿਹਾ ਵੇਖਲੋ ਜੋੇ ਤੁਹਾਡਾਨ ਹੈ ਤੇ ਅਸੀਂ ਫੇਰ ਐਵੇਂ ਚਲੇ ਜਾਂਦੇ ਆਂ। ਅਸੀਂ ਫਿਰ ਐਵੇਂ ਚਲੇ ਗਏ ਅੰਬਾਲੇ ਤੱਕ ਤੇ ਅਸੀਂ ਪਹੁੰਚ ਗਏ ਸਵੇਰੇ ਉੱਤੋਂ ਅੱਗੋਂ ਗੱਡੀ ਲੇਟ ਸੀ। ਦੋ ਘੰਟੇ ਲੇਟ ਦੋ ਘੰਟੇ ਤਿੰਨ ਘੰਟੇ ਸਟੇਸ਼ਨ ਤੇ ਬਿਤਾਣੇ ਪਏ ਇੱਕ ਘੰਟਾ ਪਹਿਲਾਂ ਬੱਸ ਚਲੇ ਗਈ ਤੇ ਦੋ ਘੰਟੇ ਹੋਰ ਬਿਤਾਨਣੇ ਪਏ ਉੱਥੇ ਤੇ ਉਹ ਗਰਮੀ ਦੇ ਵਿੱਚ ਤੇ ਤੇ ਹਾਂ ਬਸ ਜ ਗਰਮੀ 'ਚ ਤਾਂ ਬਹੁਤ ਦਿੱਕਤ ਹੋਈ ਨਾ ਤੇ ਆਪਣਾ ਫੇਰ ਉਸ ਤੋਂ ਬਾਅਦ ਟ੍ਰੇਨ ਆਈ ਤੇ ਉਹਦੇ ਅੰਦਰ ਪੈਰ ਰੱਖਣ ਨੂੰ ਜਗ੍ਹਾ ਨਹੀਂ। ਫੇਰ ਕੀ ਕਰੀਏ। ਫੇਰ ਮੈਨੂੰ ਫੇਰ ਮੈਂ ਥੋੜੇ ਟਾਈਮ ਤੇ ਖੜਾ ਆਈ ਇੱਕ ਘੰਟੇ ਦਾ ਸਫ਼ਰ ਤੇ ਮੈਂ ਕਰ ਲਿੱਤਾ ਉਸ ਤੋਂ ਬਾਅਦ ਫੇਰ ਉਤਰਨਾ ਸੀ ਜੈਂਟਸ ਨੇ ਉਤਰ ਕੇ ਉਹਨਾਂ ਨੇ ਮੈਨੂੰ ਆਪਣੀ ਸੀਟ ਦੇ ਦਿੱਤੀ ਤੇ ਫੇਰ ਫਿਰ ਕੱਲਿਆ ਕਿੱਥੇ ਬੈਠਾ ਜਾਏ ਫਿਰ ਇਹ ਖੜੇ ਸੀ ਤੇ ਫਿਰ ਮੈਂ ਇੱਕ ਮੁੰਡੇ ਨੂੰ ਕਿਹਾ ਵੀ ਤੁਸੀ ਥੋੜ੍ਹੀ ਅੱਗੇ ਹੋਵੋ ਇਹਨਾਂ ਨੂੰ ਬਹਿਣ ਦਿਓ। ਫੇਰ ਇਹਨਾ ਨੂੰ ਬਠਾਇਆ ਤੇ ਫੇਰ ਆਪਣਾ ਚਾਰ ਪੰਜ ਘੰਟੇ ਦਾ ਸਫ਼ਰ ਫਿਰ ਬੈਠ ਕੇ ਆਰਾਮ ਨਾਲ ਕੱਟਿਆ ਗਿਆ। ਨਹੀਂ ਤੇ ਏਡੇ ਲੰਬੇ ਸਫ਼ਰ ਕਿੱਥੇ ਕੱਟੇ ਜਾਂਦੇ ਨੇ। ਬਸ-ਬਸ ਗਰਮੀ ਦੇ ਵਿੱਚ ਤੇ ਘਰ ਹੀ ਗੱਡੀ ਵੀ ਥੋੜ੍ਹੀ ਜਿਹੀ ਦੇਰ ਲਾ ਕੇ ਤੇ ਬਸ ਰੋਟੀ ਖਾਣ ਦੇਰ ਹੁੰਦੀ ਗੱਡੀ ਵੀ ਤੱਪਣ ਲੱਗ ਜਾਂਦੀ ਹੈ ਉਹ ਸਾਧਨਾਂ ਨੇ ਵੀ ਕੀ ਕਰਨਾ ਉਹ ਵੀ ਤੱਪਣ ਲੱਗ ਜਾਂਦੇ ਨੇ। ਤੇ ਬੱਚੇ ਕੁਛ ਬਾਹਰ ਚਲ ਜਾਣ ਤੇ ਵੈਸੇ ਪਰੇਸ਼ਾਨ ਕਰਦੇ ਨੇ ਗਰਮੀ ਨਾਲ ਕੁਛ ਬੰਦਾ ਵੈਸੇ ਪਰੇਸ਼ਾਨ ਹੁੰਦਾ ਕੁਛ ਇਹਨਾਂ ਨੇ ਜਿਨਾ ਆਰਾਮ ਕੀਤਾ ਹੁੰਦਾ।
ਤੇਰੇ ਨਾਲ ਪਤਾ ਨੀ ਕੀ ਮਿਲ ਜਾਂਦਾ ਇਹ ਖਾਣਾ ਉਹ ਖਾਣਾ ਕੋਈ ਵੀ ਆ ਜਾਵੇ ਸਬ ਵੇਚਣ ਵਾਲਾ ਸਮਾਨ
ਤੇ ਆ ਰਹੀਆਂ ਨੀਂਦਰ ਵ
ਨਹੀਂ ਬਸ ਹੁਣ ਥੋੜਾ ਟਾਈਮ ਵੀ ਹੋਇਆਦਾ ਸਕੂ ਸੋਣਦਾ ਹੁਣੇ ਸੋਨੇ ਥੜ੍ਹੀ ਦੇਰ ਰੈਸਟ
ਤਾਂ ਹੀ ਵਾਸੀਆਂ ਮਾਰਦੇ ਪਏ ਤੁਸੀਂ ਬੜੀ ਦੂਰ ਤੱਕ ਆਵਾਜ਼ ਆ ਰਹੀ।
ਅੱਛਾ ਆ ਗਈ ਵਾਜ
ਹਾਂਜੀ ਚਾਹ ਵਗੈਰਾ ਪੀ ਲੋ ਨਾ ਚਾਹ ਨਾਲ ਥੋੜੀ ਵਸੀਆਂ ਵਗੈਰਾ ਸਹੀ
ਥੋੜਾ ਜਿੜਾ ਆਰਾਮ ਕਰਨਾ ਉਹ ਵੀ ਨਹੀਂ ਹੋਣਾ।
ਅੱਛਾ ਜੀ ਉਹੀ ਅਹ ਮੋਹਰ ਲੱਗੇ ਹੋਈ ਲੱਗਦਾ ਚਾਹ ਦੀ ਸ਼ਾਮ ਤੁਹਾਡੀ ਦੁੱਧ-ਦੁੱਧ ਘੱਟ ਆਉਂਦਾ ਜਾਂ ਮੋਹਰ ਲਾਈ ਦੀ ਹੈ ਕੋਈ ਕਿਸਾਨ ਨੂੰ
ਗੱਲ ਨੀ ਹੈ ਮੈਂ ਚਾਹ ਪੀਂਦੀ ਘੱਟ ਆਂ। ਇੱਕ ਟਾਈਮ ਸਵੇਰੇ ਇੱਕ ਟਾਈਮ ਸ਼ਾਮ ਚਾਹੇ ਗਰਮੀ ਹੋ ਜਾ ਸਰਦੀ ਹੋਵੇ, ਸਰਦੀ ਚ ਵੀ ਦੋ ਟਾਈਮ।
ਬੰਦਾ ਕਹਿੰਦਾ ਵੀ ਇੱਕ
ਇੱਕ ਅੱਧੀ ਵਾਰੀ ਜੇ ਅਗਰ ਬੜਾ ਹੀ ਦਿਲ ਕੀਤਾ ਤੇ ਤਾਂ ਗਿਆ ਕੋਈ ਆ ਗਿਆ
ਹਾਂ ਜਾਂ ਫੇਰ ਸਰਦੀ ਚ ਜਾਂ ਫੇਰ ਜਦੋਂ ਮੌਸਮ ਥੋੜਾ ਜਿਆਦਾ। ਠੰਡਾ ਆਇਆ ਤੇ ਫਿਰ ਮਨ ਕਰਦਾ ਹੈ ਚਾਹ ਪੀ ਲਓ। ਨਾਲ ਦੋ ਚਾਰ ਬ੍ਰੈਡ ਦੇ ਪਕੌੜੇ ਬਣਾ ਲਓ।
ਮੈਨੂੰ ਤੇ ਜ਼ਿਆਦਾ ਪਿਆਰ ਨੀ ਹੈ। ਚਾਹ ਨੂੰ
ਚਾਹ ਚਲੋ ਇੱਕ ਆਦਤ ਹੀ ਹੈ ਬਸ ਮਾੜੀ ਆਦਤ ਹੈ ਸ਼ਰੀਰ ਹੀ ਖ਼ਰਾਬ ਕਰਨ ਵਾਲਾ ਇਹ ਵੀ ਚਾਹ ਬੱਚੇ ਮੰਗਦੇ ਨੇ, ਇਹਨਾਂ ਨੇ ਰੱਸ-ਰੁੱਸ ਖਾਣੇ ਹੁੰਦੇ ਨੇ ਬਾਕੀ ਚਾਹ ਰੋੜਨੀ ਹੁੰਦੀ ਹੈ। ਰੱਸ ਖਵਾਉਂਦੇ ਨੇ ਬਾਕੀ ਚਾਹਵਾਂ
ਸਾਰੇ ਬੱਚਿਆਂ ਦਾ ਇਹੀ ਹਾਲ ਹੈ।
ਹੋਰ ਸਿਰਫ਼ ਚਾਹ ਪੀਣੀ ਹੀ ਚਾਹ। ਬਿਸਕਿਟ ਖਾਣ ਵਾਸਤੇ ਚਾਹ ਲੈਣੀ ਹੁੰਦੀ ਹੈ।ਬਾਕੀ ਇਹਨਾਂ ਨੇ ਰੋੜਨੀ ਹੁੰਦੀ ਹੈ ਕੁਛ ਨੀ ਕਰਨਾ ਹੁੰਦਾ ਇਹਨਾਂ ਨੇ। ਹੋਰ ਇਹਨਾਂ ਨੇ ਕੀ ਕਰਨਾ ਹੁਣ ਇਹਨਾਂ ਦੀਆਂ ਫਰਮਾਇਸ਼ਾਂ ਵੀ ਤੇ ਪੂਰੀਆਂ ਕਰਨੀਆਂ ਪੈਂਦੀਆਂ ਹੀ ਨੇ ਨਾ। ਇਹਨਾਂ ਦੀ ਡਿਮਾਂਡਾਂ ਹੀ ਵੱਖਰੀਆਂ-ਵੱਖਰੀਆਂ ਨੇ।
ਨਹੀਂ ਹੁਣ ਥੋੜਾ।
ਸਾਡੇ ਆਪਣੇ ਥੋੜੀ ਦੇਰ ਲੇਟੇ ਨੇ ਤਾਂ ਹੀ ਕਰਕੇ ਟੀ ਵੀ। ਲਾਇਆ ਤੇ ਮੈਂ ਸਗੋਂ ਬਾਹਰ ਆਪਣਾ, ਬਾਹਰ ਬੈਠੀ ਹੋਈ ਹਾਂ ਆਪਣੇ ਬਾਹਰ ਉੱਥੇ ਮੈਂ ਟੀ ਵੀ ਲਾਇਆ। ਮੈਂ ਕਿਹਾ ਅੰਦਰ ਤੇ ਸੁਤੇ ਹੋਏ ਨੇ ਤੇ ਬਾਹਰ ਹੀ ਘਰ ਜਾ ਕੇ ਹਮ।
ਹੂੰ
ਚਲੋ ਠੀਕ ਹੈ। ਤੇ ਮੈਨੂੰ ਨਾ ਕੋਲ ਆ ਰਹੀ ਹੈ ਕੋਈ ਤੇ ਮੈਂ ਕੌਲ ਅਟੈਂਡ ਕਰਲਾ, ਓਕੇ ਜੀ ਸਤਿ ਸ਼੍ਰੀ ਅਕਾਲ।
ਹੈਲੋ ਜੀ।
ਸ਼੍ਰੀ ਅਕਾਲ ਜੀ।